ਹਾਂਜੀ-ਹਾਂਜੀ, ਹਾਂਜੀ ਸਤਿ ਸ੍ਰੀ ਅਕਾਲ ਜੀ ਐ।
ਕੀ ਕਹਿੰਦਾ
ਬੱਸ ਜੀ ਵਧੀਆ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ।
ਕੀ ਕਰੀ ਜਾਂਦੇ
ਆਵਾਜ ਬਹੁਤ ਘੱਟ ਆ ਰਹੀ ਹੈ ਜੀ ਤੁਹਾਡੀ।
ਹੁਣ ਦੇਖੋ ਸਹੀ ਏ।
ਹਾਂਜੀ-ਹਾਂਜੀ ਹੋਰ ਕੀ ਕਰ ਰਹੇ ਸੀ।
ਬਸ ਮੈਂ ਥੱਲੀ ਬੈਠਿਆ ਸੀ ਤੁਸੀਂ ਦੱਸੋ ਕੀ ਕਰੀ ਜਾਨੇ ਆ।
ਬਸ ਸੀਹੀ ਬੈਠੇ ਸੀ। ਅਸੀਂ ਵੀ ਹੋਰ।
ਜਲੀਸ਼ਾ? ਹਾਂਜੀ, ਹਾਂ। ਪਰ ਓਹ ਤੁਸੀਂ ਦੱਸੋ ਸ਼ਾਮ ਦੀ ਚਾਹ ਪੀਲੀ।
ਹਾਂਜੀ- ਹਾਂਜੀ ਚਾਹ ਪੀ ਲਈ। ਅੱਜ ਬਰਸਾਤ ਹੋ ਰਹੀ ਸੀ ਤੇ ਬਸ ਪਕੌੜੇ ਬਣਾਏ ਸੀ ਅੱਜ ਅਸੀਂ।
ਅੱਛਾ।
ਹਮ। ਤੁਹਾਡੇ ਬਣਦੇ ਆ ਬਰਸਾਤ ਦੇ ਵਿੱਚ। ਨਾਂਜੀ।
ਮਤਲਬ, ਫੂਡ ਆਟੋਮੈਟਿਕ ਹੀ ਫੂਡ ਬਣ ਜਾਂਦਾ ਪਕੌੜੇ ਖਾਣ। ਜਦੋਂ, ਬਰਸਾਤ ਆ ਜਾਈ।
ਹਾਂ- ਹਾਂ। ਹਮ, ਪਕੌੜੇ ਸਵਾਦ ਲੱਗਦੇ ਆ ਬਾਰਿਸ਼ ਚ। ਅਲੱਗ ਹੀ ਸਵਾਦ ਆ ਜਾਂਦਾ ਹਾਂਜੀ-ਹਾਂਜੀ।
ਮ ਤਾਂ ਕ ਨਹੀਂ
ਹਾਂ, ਤਾਂ ਜਦੋਂ ਧੁੱਪਾਂ ਨਿਕਲੀਆਂ ਹੁੰਦੀਆਂ। ਤਾਂ ਤੇ ਬਿਲਕੁਲ ਨਹੀਂ ਖਾਏ ਜਾਂਦੇ।
ਫੇਰ ਤਾਂ ਰੋਟੀ ਖਾਣੀ ਵੀ ਔਖੀ ਲੱਗਦੀ।
ਹਾਂ ਸਹੀ ਕਹਿ ਰਹੇ ਹੋ ਰੋਟੀ ਖਾਣੀ ਵੀ ਔਖੀ ਲੱਗਦੀ। ਉਸ ਟਾਈਮ ਤਾਂ ਬਸ ਚੌਲ- ਚੌਲ ਠੀਕ ਲੱਗਦੇ ਆ ਗਰਮੀ ਉਸ ਤੇ ਜਦੋਂ ਧੁੱਪਾਂ ਨਿਕਲੀਆਂ ਹੁੰਦੀਆਂ ਦਿਲ ਕਰਦਾ ਬਸ ਚੋਲ ਖਾਈ ਜਾਓ।
ਹਮ ਥੋੜੇ ਜਿਹੇ ਉਹ ਹੁੰਦਾ ਨਾ ਹਲਕਾ ਖਾਣਾ ਹੁੰਦਾ ਆਪਾਂ ਨੂੰ ਛੇਤੀ ਪਚ ਚ ਜਾਂਦਾ।
ਹਾਂਜੀ-ਹਾਂਜੀ ਉਹੀ ਚੋਲ ਜਲਦੀ ਹਮ।
ਰੋਟੀ ਖਾਂਦੇ ਆ ਫੇਰ ਭਾਰੀ-ਭਾਰੀ ਲੱਗਦੀ ਰਹਿੰਦੀ ਹੈ। ਗਰਮੀ ਚ ਤੈਨੂੰ ਪਤਾ
ਹਮ ਗਰਮੀ ਤੇ ਰੋਟੀ ਸਕਿੱਪ ਵੀ ਹੋ ਜਾਂਦੀ ਹੈ।
ਹਮ ਹੋ ਜਾਂਦੀ ਹੈ ਮੇਰੀ ਖੁਦ ਦੀ ਖ਼ਰਾਕ ਘੱਟ ਗਈ, ਜਿੱਦਾਂ ਮੈਂ ਮਤਲਬ ਓਟੋਮੈਟਿਕ ਇੱਕ-ਦੋ ਮੇਰੀਆਂ ਘੱਟ ਹੀ ਗਈਆਂ ਊ ਹਰੇਕ ਟਾਈਮ ਚ।
ਅੱਛਾ- ਅੱਛਾ ਜਿੰਮ ਵਗੈਰਾ ਜਾਂਦੇ ਹੋ ਤੁਸੀਂ ਹੁਣ?
ਹਾਂਜੀ ਹਾਂ, ਮੈਂ ਜਾਂਨਾ ਹੁੰਦਾ, ਮੈਂ ਸ਼ਾਮ ਦੀ ਰੂਟੀਨ ਬਨਾਣੀ ਹੈ ਜੀ।
ਅੱਛਾ, ਤੇ ਸ਼ਾਮ ਨੂੰ ਜਾਂਦੇ ਹੋ, ਤੇ ਸਵੇਰੇ ਕਿਉਂ ਨੀ ਜਾਂਦੇ?
ਸਵੇਰੇ ਮੈਂ ਗਰਾਊਂਡ ਜਾਂਨਾ ਹੁੰਨਾ।
ਅੱਛਾ, ਅੱਛਾ- ਅੱਛਾ ਠੀਕ ਹੈ ਉਹੀ ਆਪਣੀ ਐਕਸਰਸਾਈਜ਼ ਵਗੈਰਾ ਵੀ ਜ਼ਰੂਰੀ ਹੁੰਦੀ ਆ।
ਬਿਲਕੁਲ-ਬਿਲਕੁਲ ਐਕਸਰਸਾਈਜ਼ ਤਾਂ ਜ਼ਿਆਦਾ ਈ ਜ਼ਰੂਰੀ ਹੈ ਤੁਹਾਨੂੰ ਪਤਾ ਹੋਏ।
ਹਾਂ ਉਹ ਤੇ ਦੇਖੋ ਜ਼ਰੂਰੀ ਹਰ ਕਿਸੇ ਨੂੰ ਕਰਨੀ ਚਾਹੀਦੀ ਆ। ਮੈਂ ਵੀ ਬਹੁਤ ਸੋਚਦੀ ਹਾਂ ਐਕਸਰਸਾਈਜ਼ ਕਰਾ-ਕਰਾ ਬਟ ਹੋ ਹੀ ਨਹੀਂ ਪਾਂਦਾ ਹੈ।
ਹਜੇ ਸੋਚਦੇ ਹੋ ਨਾ ਫਿਰ ਤੁਸੀਂ ਤਾਹੀਂ ਨੀ ਕਰਦੇ ਪਏ।
ਹਾਂ ਉਹੀ ਅਰੇ ਰਾਤੀ ਜਿਵੇਂ ਲੇਟ ਸੋਣੇ ਆ। ਨਾ ਫਿਰ ਸਵੇਰ ਨਹੀਂ ਉੱਠਿਆ ਜਾਂਦਾ ਹੈ ਬਹੁਤ ਵਾਰ ਸੋਚਿਆ ਹੈ ਕੀ ਬਹੁਤ ਵਾਰ ਸੋਚਿਆ ਹੈ, ਕਿ ਐਕਸਰਸਾਈਜ਼ ਕਰਾਂਗੇ ਉੱਠਾਂਗੇ ਸਵੇਰੇ ਜਲਦੀ ਬੱਟ ਹੋਈ ਨੀ ਪੈਂਦਾ ਹੈ।
ਪਤਾ ਕੀ ਗੱਲ ਆ ਨਵਾਂ-ਨਵਾਂ ਔਖਾ ਲੱਗਦਾ ਐ।
ਹਾਂ ਉਹ ਵੀ ਨਾ ਜਦੋਂ ਰੂਟੀਨ ਵਿਚ ਆ ਜਾਂਦਾ, ਫਿਰ ਤੇ ਆਪਣੇ ਆਪ ਨੀਂਦ ਵੀ ਖੁੱਲ ਜਾਂਦੀ ਐ। ਫਿਰ ਤੇ ਜਾਇਆ ਜਾਂਦਾ ਅਗਰ ਤੁਸੀਂ ਦੋ-ਤਿੰਨ ਦਿਨ ਵੀ ਚੱਲ ਜਾਓ ਨਾ, ਤੇ ਰੂਟੀਨ ਚ ਆ ਜਾਂਦਾ। ਬਸ ਪਹਿਲੇ ਦੋ- ਤਿੰਨ ਦਿਨ ਹੀ ਬਸ ਔਖਾ ਹੁੰਦਾ, ਫਿਰ ਤੇ ਨੀਂਦ ਵੀ ਆ ਬਿਲਕੁਲ ਜਾਂਦੀ ਐ
ਉਹ ਤੁਸੀਂ ਆਦਤ ਪਾਓ, ਫੇਰ ਦੋ ਤਿੰਨ ਦਿਨ ਧੱਕਾ ਕਰੋ ਆਪਣੇ ਸਰੀਰ ਨਾਲ।
ਹਾਂ, ਹਾਂ ਉਹੀ ਨਾ ਬਸ ਸੋਚਿਆ ਤੇ ਹੈ, ਹੁਣ ਸ਼ੁਰੂ ਕਰਾਂਗੀ
ਸਵੇਰੇ ਜਾਇਆ ਕਰੋਂਗੇ ਸ਼ਾਮ ਨੂੰ।
ਸਵੇਰੇ ਹਾਂ ਸਵੇਰੇ ਹੀ ਸਹੀ ਰਹਿੰਦਾ। ਸਵੇਰੇ ਸ਼ਾਮ ਨੂੰ ਤਾਂ ਸਰੀਰ ਥੱਕਿਆ ਹੁੰਦਾ। ਹਾਂ ਸ਼ਾਮੀ ਤੇ ਸਰੀਰ ਜੈਂ ਥੱਕਿਆ ਹੁੰਦਾ ਕੰਮ-ਕੁਮ ਕਰਕੇ ਨਾ।
ਥੱਕਿਆ ਵੀ ਹੁੰਦਾ ਐ ਖਾਧਾ-ਪੀਤਾ ਵੀ ਆਪਾਂ ਹੁੰਦਾ ਬੜਾ ਕੁੱਝ, ਸਵੇਰੇ ਖਾਲੀ ਪੇਟ ਹੁਂਦੇ ਨਾ ਤੇ ਹੀ
ਹਾਂਜੀ, ਔਰ ਖਾਲੀ ਪੇਟ ਹੀ ਬੈਨੀਫਿਟਸ ਹੁੰਦੇ ਨੇ ਸਵੇਰ ਦੇ ਜਿਹੜੀ ਰਨਿੰਗ-ਜੋਗਿੰਗ ਹੁੰਦੀ ਹੈ ਨਾ, ਉਹ ਸਵੇਰ ਦੀ ਹੀ ਬੈਨੀਫਿਟ ਕਰਦੀ ਐ।
ਬਿਲਕੁਲ, ਬਿਲਕੁਲ ਇਹ ਤਾਂ ਹਰੇਕ ਏਜ ਦੇ ਪਰ ਸਬ ਨੂੰ ਚਾਹੀਦਾ ਹੈ ਸੈਰ ਕਰੇ, ਯੋਗਾ ਕਰੇ
ਬਸ ਸਭ ਨੂੰ ਬਿਲਕੁਲ ਸਭ ਨੂੰ ਹਾਂ। ਉਹੀ ਨਾ ਹੁਣ ਅਸੀਂ ਵੀ ਦੇਖ ਰਹੇ ਹਾਂ, ਹੁਣ ਅੱਜ ਕੱਲ੍ਹ ਖੁਰਾਕਾਂ ਤੇ ਪਚੀਆਂ ਨਹੀਂ ਹੈ ਪਹਿਲੇ ਵਰਗੀਆਂ ਖੁਰਾਕਾਂ ਤੇ ਹੈ ਨੀ ਅੱਜ-ਕੱਲ, ਸਰੀਰ ਸ ਕੁੱਛ ਨਹੀਂ ਪਤਾ ਸੀ ਕੀ ਖਾ ਰਹੇ ਹਾਂ ਠੀਕ ਹੈ ਦੇਖੋ ਦੁੱਧ ਵੀ ਦੇਖਲੋ ਅੱਜ-ਕੱਲ ਖ਼ਰਾਬ ਹੀ ਆ ਰਹੇ ਨੇ। ਕੋਈ ਕੋਈ ਟਰਸਟ ਨਹੀਂ ਕਰ ਸਕਦੇ ਅਸੀਂ ਦੁੱਧ ਹੋ ਗਿਆ ਪਨੀਰ ਹੋ ਗਿਆ ਹੈਨਾ ਮੱਖਣ ਹੋ ਵਿਆਹ ਅਸੀਂ ਹੁਣ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਹ ਕਿੱਦਾਂ ਬਣ ਰਿਹਾ ਕਿ ਸਾਨੂੰ ਕੁਛ ਨੀ ਪਤਾ, ਬਸ ਅਸੀਂ ਤੇ ਖਾ ਰਹੇ ਹਾਂ
ਬਿਲਕੁਲ
ਹੂ ਬਸ ਸੋਚਿਆ ਵੇ ਹੁਣ ਕੀ, ਸ਼ੁਰੂ ਕਰਨਾ ਚਾਹੀਦਾ ਹੁਣੇ ਐਕਸਰਸਾਈਜ਼ ਨਾ ਵਗੈਰਾ ਯੋਗਾ ਵੀ ਬਹੁਤ ਜ਼ਰੂਰੀ ਹੈ ਯੋਗਾ ਵੀ ਮੈਂ ਸੋਚ ਰਹੀ ਹਾਂ ਘਰ ਇਕ ਕਰਾਂਗੀ, ਯਾ ਫਿਰ ਸੋਚ ਰਹੀ ਆਂ ਕਿੱਥੇ ਜੁਆਇਨ ਕਰ ਲਾਂ।
ਦੇਖੋ ਗੱਲ ਪਤਾ ਕੀ ਹੈ ਹੁਣ ਜਿਵੇਂ ਪਿਉਰ ਚੀਜ਼ਾਂ ਨੀ ਨਾ ਰਹੀਆਂ ਹੈਗੀਆਂ, ਆਪਾਂ ਨੂੰ ਹੁਣ ਪਤਾ ਤਾਂ ਹੈ ਨੀ ਆਪਾਂ ਕੀ ਖਾ ਰਹੇ ਹਾਂ, ਕੀ ਨਹੀਂ ਖਾ ਰਹੇ ਹਨਾ, ਬਟ ਆਪਾਂ ਆਪਣੀ ਹੈ ਹੈਲਥ ਆਪਣੀ ਸਿਹਤ ਆਪਾਂ ਤਾਂ ਵਧੀਆ ਰੱਖ ਸਕਦੇ ਹਾਂ, ਜੇ ਆਪਾਂ ਨਾਲ-ਨਾਲ ਗਰਾਊਂਡ ਸ਼ੁਰੂ ਕਰੀਏ ਕਿਉਂਕਿ ਜਦੋਂ ਆਪਾਂ ਉੱਥੇ ਵਰਕ ਕਰਦੇ ਆਂ ਆਪਣੇ ਪਸੀਨਾ ਨਿਕਲਦਾ, ਆਪਣੇ ਪਸੀਨੇ ਨਾਲ ਸਭ ਕੁਝ ਜੋ ਵੀ ਗੰਦਗੀ ਹੁੰਦੀ ਹੈ। ਆਪਾਂ ਖਾਧੀ ਪੀਤੀ ਹੁੰਦੀ, ਜਾਂ ਆਪਣੇ ਸਰੀਰ ਚ ਕੁਛ ਵੀ ਹੁੰਦਾ ਸਭ ਕੁਛ ਨਿਕਲ ਜਾਂਦਾ।
ਹੂ ਉਹ ਤਾਂ ਹੈ ਹੀ ਹੈ ਦੇਖੋ। ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਅੱਜ ਕੱਲ ਬਿਮਾਰੀਆਂ ਵੀ ਬਹੁਤ ਜਲਦੀ ਲੱਗ ਰਹੀਆਂ।
ਇਹਨਾਂ ਚੀਜ਼ਾਂ ਕਰਕੇ ਈ ਲੱਗ ਰਹੀਆਂ ਨੇ, ਖਾਣਾ ਪੀਣਾ ਗ਼ਲਤ ਹੋ ਗਿਆ ਲੋਕਾਂ ਦਾ ਫੇਰ ਉਸ ਤੋਂ ਬਾਅਦ ਜਿਹੜੇ ਤੇ
ਨਾ ਉੱਠਣਾ ਹੈਨਾ ਕੰਮ ਵੀ ਅੱਜ ਅੱਜ-ਕੱਲ ਬਹਿ ਕੇ ਹੁੰਦੇ ਨੇ, ਜਿਵੇਂ ਜੋਬਸ ਦੇਖਲੋ ਅੱਜ-ਕੱਲ ਹੈਨਾ ਬੈਠਣ ਵਾਲੀਆਂ ਹੀ ਹੁੰਦੀਆਂ ਮਤਲਬ ਬੈਠੇ ਦਾ ਰਹੀਦਾ ਹੁੰਦਾ।
ਹਾਂ
ਬਸ ਫੇਰ ਇਹ ਸਭ ਐ ਨਾ
ਨਾ ਤੁਸੀਂ ਆਦਤ ਬਣਾਓ ਤੁਸੀਂ ਉਠਿਆ ਕਰੋ ਸਗੋਂ ਹਰੇਕ ਬੰਦੇ ਨੂੰ ਚਾਹੀਦਾ ਇੱਕ ਵਾਰ ਮੋਰਨਿੰਗ ਇਹ ਸਵੇਰੇ ਇਕ ਘੰਟਾ ਆਪਣੀ ਰੂਟੀਨ ਬਣਾਵੇ ਡੇਲੀ ਦੀ।
ਹਾਂ, ਬਸ ਸੋਚਿਆ ਤੇ ਐ ਬਸ ਪਰ ਨਾ ਇੱਕ ਹਾਂ ਇੱਕ ਚੀਜ਼ ਹੁੰਦੀ ਐ ਕਿ ਨਾਲ ਕੋਈ ਹੋਵੇ ਨਾ ਜਿਵੇਂ ਕਰੋਂ ਕੋਈ ਹੋਰ ਇੱਕ ਪਰਸਨ ਹੋਰ ਹੋਏ। ਜੋ ਨਾਲ ਚੱਲੇ, ਤੇ ਹੋਰ ਥੋੜਾ ਉੱਦਮ ਆ ਜਾਂਦਾ ਐ। ਬਟ ਜਦੋਂ ਅਸੀਂ ਕੱਲੇ ਹੁੰਨੇ ਹਾਂ ਨਾ ਕਿ ਕੱਲੇ ਹੀ ਜਾਣਾ ਹੈ, ਕੱਲੇ ਈ ਐ ਫੇਰ ਥੋੜਾ ਨਾ ਔਖਾ ਜਿਹਾ ਲੱਗਦਾ ਐ। ਮੋਟੀਵੇਸ਼ਨ
ਆਪਾਂ ਦੂਰ ਹੈ ਨਹੀਂ ਤਾਂ, ਮੈਂ ਚ ਨਹੀਂ ਤਾਂ ਮੈਂ ਚੱਲ ਜਾਂਗਾ ਤੁਹਾਡੇ ਨਾਲ
ਹੁੰ, ਉਹ ਤਾਂ ਹੈ ਹੀ ਐ ਦੇਖੋ
ਕੋਈ ਨਾ ਤੁਸੀਂ ਕ ਕੋਈ ਉਹਦਾ ਬਾਕੀ ਪਤਾ ਕੀ ਹੁੰਦਾ, ਜਦੋਂ ਇੱਕ, ਦੋ ਵਾਰ ਆਪਾਂ ਕਿਤੇ ਜਾਂਨੇ ਹਾਂ ਨਾ ਤਾਂ ਔਟੌਮੇਟਿਕ ਉਥੇ ਆਪਣੇ ਦੋਸਤ ਬਾਣੀ ਜਾਂਦੇ ਆ।
ਹਾਂ ਉਹ ਤੇ ਹੈਗੇ ਦੇਖੋ ਹੁਣ ਮੈਂ ਸੋਚ ਰਹੀ ਹ ਯੋਗਾ ਕਲਾਸਿਸ ਜਊਣ ਕਰਾਂਗੀ ਤੇ ਉੱਥੇ ਕੋਈ ਨਾ ਕੋਈ ਦੋਸਤ ਬਣ ਹੀ ਜਾਂਦਾ ਫੇਰ ਉਹ ਨਾ ਮੋਟੀਵੇਸ਼ਨ ਆ ਜਾਂਦਾ ਐ, ਜਿਵੇਂ ਦਿਲ ਨੀ ਕਰਦਾ ਕਦੇ ਕਵਾਰ ਜਾਣ ਨੂੰ, ਤੇ ਥੋੜ੍ਹਾ ਹੁੰ, ਤੇ ਫੋਨ ਆ ਜਾਂਦਾ ਕਿ ਚਲੋ ਤੇ ਫੇਰ ਜਾਇਆ ਜਾਂਦਾ।
ਟੀਮ ਵਰਕ ਵੀ ਸਹੀ ਰਹਿੰਦਾ।
ਹਾਂ ਬੱਸ ਸੋਚਿਆ ਤਾਂ ਹੈ ਬਾਕੀ ਸੋਚਣ ਔਰ ਕਰਨ ਚ ਬਹੁਤ ਫ਼ਰਕ ਹੁੰਦਾ ਐ, ਦੇਖੋ।
ਪਹਿਲਾਂ ਤਾਂ ਤੁਸੀਂ ਇਹ ਡਸੀਜਨ ਫਾਈਨਲ ਕਰੋ, ਕੀ ਤੁਸੀਂ ਜਿੰਮ ਜੁਆਇਨ ਕਰਨੀ ਐ ਯਾ ਯੋਗਾ ਕਲਾਸ
ਮੈਂ ਜਾਵਾਂਗੀ ਤੇ ਯੋਗਾ ਕਲਾਸਿਸ ਹੀ ਜਾਵਾਂਗੀ।
ਅੱਛਾ ਜੀ।
ਹਾਂ ਯੋਗਾ ਕਲਾਸ ਹੀ ਜਾਵਾਂਗੇ ਉਹਦੇ ਲਯੀ ਨਾ ਮਤਲਬ ਜਿੰਮ ਜਾ ਕੇ ਮੈਨੂੰ ਨੀ ਲੱਗਦਾ ਕੋਈ ਫਾਇਦਾ ਹੁੰਦਾ ਐ। ਉਥੇ ਜਿੰਨਾ ਚਿਰ ਤੁਸੀਂ ਜਾਓਗੇ ਜਿੰਨਾ ਚਿਰ ਜਾਓਗੇ ਬੱਸ ਓਨਾ ਚਿਰ ਹੀ ਤੁਸੀਂ ਠੀਕ ਹੋ, ਬਾਕੀ ਤੁਸੀ ਉਥੇ ਅ ਆਪਣਾ ਮ ਬਟ ਯੋਗਾ ਤੇ ਇਨਰ ਬੋਡੀ
ਹਾਂਜੀ ਹਾਂ, ਜ਼ਰੂਰੀ ਤਾਂ ਵੈਸੇ ਦੋਨੋ ਚੀਜ਼ਾਂ ਨੇ ਦੇਖੋ ਆਪਣੀ ਲਾਈਫ ਚ ਪਰ ਆਪਾਂ ਇੱਕ ਵੀ ਕਰ ਰਹੇ ਆ ਤਾ ਵੀ ਚੰਗੀ ਗੱਲ ਐ।
ਹੁੰ, ਹੁੰ, ਹੁੰ, ਉਹੀ ਨਾ ਯੋਗਾ ਮੈਨੂੰ ਲੱਗਦਾ ਜ਼ਿਆਦਾ ਬੈਸਟ ਐ।
ਹਾਂਜੀ, ਹਾਂ ਯੋਗਾ ਤਾਂ ਬੈਸਟ ਹੀ ਬੈਸਟ ਐ, ਪਤਾ ਕੀ ਗੱਲ ਐ ਅੱਜ-ਕੱਲ ਆਪਾਂ ਜੋ ਵੀ ਖਾਂਦੇ ਹਾਂ, ਜੇ ਗ਼ਲਤ ਖਾ ਰਹੇ ਆਂ, ਤਾਂ ਉਹਦੇ ਨਾਲ ਆਪਾਂ ਨੂੰ ਮੇਨ ਪ੍ਰੋਬਲਮ ਆਂਦੀ ਐ। ਆਪਣੇ ਹਾਰਟ ਦੀ ਜਾਂ ਆਪਣੇ ਸਾਹ ਦੀ ਤੇ ਉਹਦੇ ਲਈ ਯੋਗਾ ਸਭ ਤੋਂ ਵਧੀਆ ਚੀਜ਼ ਐ, ਯੋਗੇ ਨਾਲ
ਮੇਨ ਤਾਂ ਦੇਖੋ ਹਾਰਟ ਪ੍ਰੋਬਲਮਸ ਹੁੰਦੀਆਂ ਐ ਹਨਾ। ਯਾ ਲੰਗਸ ਪ੍ਰੋਬਲਮ ਆ ਰਹੀ ਐ ਜਾਂ ਹਾਰਟ ਪ੍ਰੋਬਲਮ ਆ ਰਹੀ ਐ ਲੋਂ ਹੀ ਸਭ ਤੋਂ ਮੇਨ ਹੁੰਦੀਆ, ਜੋ ਅੱਜ-ਕੱਲ ਹੋ ਰਹੇ ਤੇ ਲੰਗਸ ਵੀ ਲੰਗਸ ਔਰ ਹਾਰਟ ਦੋਨੋ ਯੋਗਾ ਨਾਲ ਯੋਗਾ ਕਰਨ ਨਾਲ ਸਾਡੇ ਪਰਫੈਕਟ ਹੋ ਸਕਦੇ ਨੇ।
ਜੀ ਬਿਲਕੁਲ।
ਹਾਂਜੀ-ਹਾਂਜੀ ਤੁਹਾਨੂੰ ਯੋਗਾ ਜ਼ਿਆਦਾ ਸਹੀ ਅਹ ਤੁਹਾਨੂੰ ਜਿੰਮ ਜਿਆਦਾ ਸਹੀ ਲੱਗਦਾ।
ਨਾ ਮੈਨੂੰ ਵੈਸੇ ਜਿਆਦਾ ਸਹੀ ਮੈਨੂੰ ਗਰਾਉਂਡ ਹੀ ਲੱਗਦਾ। ਮੈਂ ਜਦੋਂ ਉੱਥੇ ਰਨਿੰਗ ਕਰਦਾ ਨਾ ਮੈਂ ਰਨਿੰਗ ਤੋਂ ਪਹਿਲਾਂ ਥੋੜਾ ਜਿਹਾ ਵਾਰਮਅੱਪ ਕਰਦਾ ਤੇ। ਦੈਨ ਮੈਂ ਰਨਿੰਗ ਕਰਕੇ ਫ਼ਿਰ ਮੈਂ ਵਰਕ ਆਊਟ ਕਰਦਾ ਮੈਨੂੰ ਉਹ ਜ਼ਿਆਦਾ ਵਧੀਆ ਲੱਗਦਾ।
ਹਾਂ ਉਹੀ ਨਾ ਮਾਇੰਡ ਵੀ ਫਰੈਸ਼ ਹੁੰਦਾ ਨਾ ਮੇਨ ਚੀਜ਼ ਹੈ ਪੀਸ ਮਿਲਦਾ ਹਨਾ। ਇਹ ਸਭ ਕਰਕੇ ਨਾ ਮੈਡੀਕੇਸ਼ਨ ਮੈਡੀ ਕੇਸ਼ਨ ਵੀ ਦੇਖੋ ਕਿੰਨਾ ਰਿਲੈਕਸ ਦਿੰਦਾ ਨਾ ਸੋਲ ਨੂੰ
ਉੱਥੇ ਸਾਫ਼- ਸੁਥਰਾ ਮਾਹੌਲ ਹੁੰਦਾ, ਹਵਾ ਵਧੀਆ ਚੱਲ ਰਹੀ ਹੁੰਦੀ ਆ ਤੇ ਸਾਰੇ ਸਾਰੇ ਪਾਸੇ ਗਰੀਨਰੀ ਹੁੰਦੀ ਆ
ਥੱਲੇ ਗੈਸ ਤੇ ਤੁਸੀਂ ਚਲੋ ਮਾਇੰਡ ਨੂੰ ਵੀ ਸ਼ੋਪ ਕਰਦੀ ਆ ਉਹ
ਹੁਣ ਜਿੰਮਾਂ ਚ ਵੀ ਅੱਜ- ਕੱਲ ਉਹ ਹਾਲ ਨਹੀਂ ਰਹੇ ਜਿੰਮ 'ਚ' ਦੇਖਲੋ ਮਤਲਬ ਸਹੂਲਤ ਤਾਂ ਹੈਗੀ ਆ ਪਰ ਹੁਣ ਏ, ਸੀ, ਲੱਗਣ ਲੱਗਏ ਜਿੰਮ ਚ ਹਰੇਕ ਜਿੰਮ ਏ, ਸੀ, ਹੁੰਦਾ ਹੁਣ ਜਦੋਂ ਬੰਦਾ ਉੱਥੇ ਵਰਕ ਕਰਦਾ। ਥੋਹਡਾ ਇੱਕ ਬੂੰਦ ਪਸੀਨਾ ਨੀ ਨਿਕਲ ਰਿਹਾ ਉਹਦਾ ਕੋਈ ਫਾਇਦਾ ਨੀ ਨਾ ਮੇਰੀ 'ਚ' ਬਹਾਰ ਜਾ ਕੇ ਹੈਲੋ। ਵਧੀਆ, ਹੈਲੋ।
ਹਾਂਜੀ- ਹਾਂਜੀ ਪਸੀਨਾ ਅੱਜ- ਕੱਲ੍ਹ ਲੋਕੀ ਏ, ਸੀ, 'ਚ' ਬਹਿੰਦੇ ਨੇ ਪਸੀਨਾ ਵੀ ਨਹੀਂ ਆਉਂਦਾ
ਕੋਈ ਫਾਇਦਾ ਨੀ, ਹੋਰ- ਹੋਰ ਉਹ ਚੀਜ਼ ਤਾਂ ਖ਼ਰਾਬ ਕਰਦੀ ਹੈ ਨਾ
ਹੁ, ਚਲੋ ਠੀਕ ਹੈ ਜੀ ਫਿਰ
ਚੰਗਾ ਜੀ ਚੰਗਾ ਸਸਰੀ ਕਾਲ